ਹੈਲੋ ਸਤਿ ਸ਼੍ਰੀ ਅਕਾਲ ਜੀ।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
ਵਧੀਆ-ਵਧੀਆ,
ਹੋਰ ਘਰ ਪਰਿਵਾਰ ਕਿੱਦਾਂ ਸਭ ਠੀਕ-ਠਾਕ?
ਹਾਂਜੀ ਠੀਕ ਐ।
ਬੜੇ ਚਿਰ ਤੁਸੀਂ ਕੋਲ ਨੀ ਕਰਦੇ ਮੈਂ ਕਿਹਾ, ਚਲੋ ਆਪਾਂ ਹੀ ਕੋਲ ਕਰ ਲੈਂਨੈ ਆ ਮੈਂ ਕਿਹਾ ਚਲੋ ਕੋਈ ਟੋਪ ਕਿਉਕਿ ਫ੍ਰੀ ਬੈਠੇ ਨਾ ਮਤਲਬ ਮੇਰੇ ਮਾਈਡ ਚ ਟੋਪਿਕ ਆ ਰਿਹਾ ਸੀ ਮਤਲਬ ਪ੍ਰਾਈਵੇਟ ਜੋਬ ਔਰ ਗੌਰਮੈਂਟ ਜੋਬ ਅੱਜ-ਕੱਲ ਦੇ ਜਿਹੜੇ ਲੋਕ ਨੇ ਨਾ ਹਾਂ ਈ ਮਤਲਬ ਜਿਹੜੇ ਲੋਕ ਨੇ ਆਪਣਾ ਜੋਬਸ ਦੇ ਪਿੱਛੇ ਬਹੁਤ ਭੱਜ ਰਹੇ ਨੇ। ਤੇ ਖਾਸ ਕਰ ਜਿਹੜੇ ਬੰਦੇ ਨੇ ਆਪਣਾ ਪ੍ਰਾਈਵੇਟ ਜੋਬ ਦੇ ਪਿੱਛੇ ਜ਼ਿਆਦਾ ਭੱਜ ਰਹੇ ਨੇ। ਤੇ ਗਵਰਮੈਂਟ ਜੋਬ ਦੇ ਪਿੱਛੇ ਮਤਲਬ ਬੰਦੇ ਦੇਖੋ ਸੋਚ ਕੇ ਹੀ ਹੈਰਾਨ ਹੋ ਜਾਂਦੇ ਨੇ। ਹਾਂਜੀ-ਹਾਂਜੀ ਕਿਸੇ
ਬਟ ਮਿਲ ਨਹੀਂ ਪਾ ਰੀ ਕਿਉਂਕਿ ਕਿਉਂ-ਕਿਉਂਕਿ ਕਪੀਟੀਸ਼ਨ ਬਹੁਤ ਐ ਮਾਰਕੀਟ ਚ ਹਰ ਕੋਈ ਤੋਂ ਗੌਰਮੈਂਟ ਜੋਬ ਅਪਲਾਈ ਕਰ ਰਿਆ।
ਹਾਂਜੀ-ਹਾਂਜੀ ਉਹੀ ਤਾਂ ਮਤਲਬ ਦੇਖੋ ਗੌਰਮੈਂਟ ਜੋਬ ਪਿੱਛੇ ਭੱਜ ਰਹੇ ਨੇ। ਉਹਦੀ ਪ੍ਰਪਰੇਸ਼ਨ ਲਈ ਮਤਲਬ ਜੋ ਉਹਨਾਂ ਨੂੰ ਮਤਲਬ ਜਿੰਨੀ ਸਟੱਡੀ ਕਰਨੀ ਚਾਹੀਦੀ ਐ, ਹੈਲੋ ਹੁਣ ਆ ਰੀ ਐ।
ਹਮ ਹਮ
ਮਤਲਬ ਗੌਰਮੈਂਟ ਜੋਬ ਦੇ ਪਿੱਛੇ ਭੱਜ ਰਹੇ ਨੇ ਲੋਕ ਉਹਦੇ-ਉਹਦੇ ਅਕੋਡਿੰਗ ਉਨੀ ਪ੍ਰੀਪਰੇਸ਼ਨ ਕਰਨੀ ਨਹੀਂ ਰਹੇ ਉੱਨੀ ਉਨੀ ਸਟੱਡੀ ਨੀ ਕਰ ਰਹੇ ਉਹਨਾ ਟਾਈਮ ਨੀ ਦੇ ਰਹੇ ਆਪਣੀ ਸਟੱਡੀ ਨੂੰ ਜਿੰਨੇ ਦਾ ਗੌਰਮੈਂਟ ਜੋਬ ਉਹਨਾਂ ਦੀ ਕਲੀਅਰ ਹੋਏ ਕਿਉਂਕਿ ਦੇਖੋ ਤੁਸੀਂ ਸੁਣਿਆ ਹੋਣਾ ਆਪਣੇ ਗਵਰਮੈਂਟ ਜੋਬ ਨੂੰ ਕਲੀਅਰ ਕਰਨ ਵਾਸਤੇ ਨਾ ਜੀਰੋ ਪੁਆਇੰਟ ਜਿੰਨੇ ਵੀ ਅੱਜ ਕਲ੍ਹ ਦਾ ਜਿਹੜਾ ਯੂਥ ਹੈ ਸਾਰਾ ਗਰਮੈਂਟ ਜੋਬ ਦੇ ਜਿਹੜੇ ਵੀ ਫਾਰਮ ਭਰ ਰਹੇ ਨੇ। ਉਹ ਤਾਂ ਨਾ ਜੀਰੋ ਪੁਇੰਟ ਜੀਰੋ ਵਨ ਪ੍ਰਸੈਂਟ ਦੀ ਜਿਹੜੀ ਨਿਕਲਦੀ ਹੈ। ਉਹ ਮਤਲਬ ਕੁਆ ਦੀ
ਨਹੀਂ ਇਹ ਹੁੰਦਾ ਕਿ ਜਿੱਦਾਂ ਮੈਂ ਯਮੁਨਾ ਨਗਰ ਤੋਂ ਆ ਯਮੁਨਾ ਨਗਰ ਚ ਅਗਰ ਦਸ ਤੇ ਕੋਲਜ ਨੇ ਨਾ ਅਗਰ ਇੱਕ ਕੋਲਜ ਵਿੱਚ ਵੀ ਘੱਟ ਤੋਂ ਘੱਟ ਸੌ ਬੰਦਾ ਸਟੱਡੀ ਕਰ ਰਿਹਾ ਬਟ ਸੋ ਵਿੱਚ ਇਹ ਤਾਂ ਨਹੀ ਹੈ ਕਿ ਸਭ ਦੀ ਗਵਰਮੈਂਟ ਜੋਬ ਲੱਗ ਜਾਏਗੀ ਬਟ ਭਰ ਸਾਰੇ ਰਹੇ ਹੈ ਬਟ ਭਰ ਸਾਰੇ ਰਹੇ ਆ ਨਾ ਬਟ ਇਹਦੇ ਵਿੱਚ ਇਹ ਹੁੰਦਾ ਨਾ ਕਿ ਇਸ ਕਾਰਨ ਤੋਂ ਕਪਟੀਸ਼ਨ ਆ ਜਾਂਦਾ ਮਾਰਕੀਟ ਵਿੱਚ ਹੈ ਨਾ ਕੋਂਪੀਟੀਸ਼ਨ ਆਂਦਾ ਫਿਰ ਬਹੁਤ ਸਾਰੇ ਲੋਕ ਫੋਰਮ ਫਿਲ ਕਰਦੇ ਆ ਫੋਰਮ ਫਿਲ ਵੀ ਕਰਦੇ ਹੋ ਔਰ ਪੇਪਰ ਦੇਨ ਬਹੁਤ ਸਾਰੇ ਜਾਂਦੇ ਆ ਬਟ ਉਹਦੇ ਵਿੱਚੋਂ ਇੱਕ ਦੋ ਪਰਸੈਂਟ ਨੂੰ ਲੱਗ ਪਾਉਂਦੀ ਉਹ ਕਿਉਂ ਲੱਗ ਪਾਉਂਦੀ ਹੈ ਕਿਉਕਿ ਭਰਦੇ ਬਹੁਤ ਸਾਰੇ ਨੇ ਆਪਣੇ ਫੋਰਮ ਵਗੈਰਾ ਨਾ
ਹਾਂਜੀ ਹਾਂਜੀ ਪਤਾ ਕੀ ਕਿਉਂਕਿ ਦੇਖੋ ਇਹ ਤਾਂ ਨਹੀਂ ਹੈ ਬਈ ਜਿੰਨੇ ਭਰ ਤਾ ਫੋਮ ਉਹਦੇ ਨਾਲ ਹੀ ਲੱਗ ਜਾਈਏ ਕਿਉਂਕਿ ਦੇਖੋ ਤਾਂ ਬੰਦੇ ਦੇ ਮਾਇੰਡ ਸੈੱਟ ਤੇ ਹੈਗਾ ਨਾ ਬਈ ਉਹਨੇ ਉਹਨੂੰ ਕਿੰਨੀ ਨੌਲੇਜ ਹੈਗੀ ਏ ਉਹਨੂੰ ਕਿੰਨਾ ਉਹਨੇ ਡੀਪਲੀ ਪੜ੍ਹਿਆ। ਕਿਉਂਕਿ ਦੇਖੋ ਸਾਰੇ ਜਰਨਲ ਨੌਲੇਜ ਦੇ ਕੁਸਚਨ ਹੁੰਦੇ ਨੇ ਆਪਣਾ ਮੈਥ ਵਗੈਰਾ ਦੇ ਹੁੰਦੇ ਨੇ ਆਪਣਾ ਦੇਖਿਆ ਜ਼ਿਆਦਾਤਰ ਕੁਸ਼ਚਨ ਇਹੀ ਹੁੰਦੇ ਨੇ। ਜਨਰਲ ਨੌਲੇਜ ਦੇ ਦੇਖੋ ਸਾਨੂੰ ਫਿਰ ਉਹਦੇ ਉਤੇ ਆਪਣਾ ਜਨਰਲ ਨੌਲੇਜ ਦੀ ਕਿਤਾਬਾਂ ਪੜ੍ਹਨੀ ਪੈਂਦੀਆਂ ਹੁਣ ਮੰਨ ਲਓ ਕਿਸੇ ਨੇ ਆਪਣਾ ਗਰਮੈਂਟ ਆਪਣਾ ਗੌਰਮੈਂਟ ਰੇਲਵੇ ਚ ਵੈਕੈਂਸੀ ਲੈਣੀ ਹੈ। ਬਿਲਕੁਲ ਗੌਰਮੈਂਟ ਵੈਕੈਂਸੀ ਰੇਲਵੇ ਵੈਕੈਂਸੀ ਲੈਣੀ ਫਿਰ ਤੁਹਾਨੂੰ ਉਹਦੇ ਬਾਰੇ ਆਪਣਾ ਫਿਰ ਮਤਲਬ ਰੇਲਵੇ ਦੇ ਅਕੋਰਡਿੰਗ ਮਤਲਬ ਸਭ ਕੁਛ ਆਪਣਾ ਉਹਦੀ ਜਰਨਲ ਨੌਲੇਜ ਦੇ ਕੁਸ਼ਚਨ ਲੈਣੇ ਹਾਂਜੀ ਹਾਂਜੀ ਬਿਲਕੁਲ ਔਰ ਆਪਣਾ ਇੱਕ ਹੋਰ ਵੀ ਹੁੰਦਾ ਇਗਜ਼ਾਮ ਮਤਲਬ ਕੋਈ ਇਕ ਸਬਜੈਕਟ ਹੁੰਦਾ ਉਹ ਵੀ ਪੜ੍ਹਨਾ ਪੈਂਦਾ ਪਰ ਉਹ
ਰੇਲਵੇ ਦੇ ਬਹੁਤ ਸਾਰੇ ਫੋਮ ਵਗੈਰਾ ਲੋਕ ਫਿਲ ਕਰਦੇ ਨੇ ਬਟ ਹੁਣ ਇਹ ਵੀ ਨੇ ਕਿ ਬਹੁਤ ਸਾਰੇ ਗੌਰਮੈਂਟ ਜੋਬਸ ਜੋ ਵੀ ਨੇ ਨਾ ਉਹ ਸਾਰੇ ਪ੍ਰਾਈਵੇਟ ਹੋ ਗਈ ਜਿੱਦਾਂ ਰੇਲਵੇ ਦੀ ਲਗਾ ਲਓ ਹੋਰ ਵੀ ਬਹੁਤ ਸਾਰੇ ਜੋਬਸ ਨੇ ਅੱਜ ਕੱਲ੍ਹ ਤਾਂ ਅਗਰ ਕੋਈ ਪ੍ਰਾਈਵੇਟ ਜੋਬ ਵੀ ਕਰ ਰਿਹਾ ਨਾ ਅਤੇ ਉਹਨੂੰ ਮਤਲਬ ਉਹੀ ਹੈ ਕਿ ਦੋ ਹਜ਼ਾਰ ਜਾਂ ਪੰਜ ਹਜ਼ਾਰ ਅੱਠ ਹਜ਼ਾਰ ਹੀ ਮਿਲਦਾ। ਬਟ ਅੱਠ ਹਜ਼ਾਰ ਤਾਂ ਇਹ ਤਾਂ ਨਹੀਂ ਹੈ ਕਿ ਜਿੰਨਾਂ ਉਹਨੇ ਸਟੱਡੀ ਤੇ ਲਗਾਇਆ ਉਹ ਮਤਲਬ ਕਵਰ ਅਪ ਕਰ ਪਾਏ ਬਿਲਕੁਲ ਵੀ ਨੀ ਹੁੰਦਾ ਅੱਜ ਦੇ ਟਾਈਮ ਵਿੱਚ ਨਾ ਔਰ ਅੱਜ ਦੇ ਟਾਈਮ ਵਿੱਚ ਤੇ ਬਹੁਤ ਮਹਿੰਗਾਈ ਵੀ ਇਨਕਰੀਜ਼ ਹੋ ਗਈ ਹੈ। ਤੇ ਕਾਰਨ ਨਾਲ ਇਹ ਹੁੰਦਾ ਹੈ ਕਿ ਜੋ ਸਟੂਡੈਂਟ ਹੈ। ਉਹ ਨਾ ਮਤਲਬ ਸਰਵਾਈਵ ਨਹੀਂ ਕਰ ਪਾਉਦਾ ਜੋ ਇਨਕਮ ਜੋ ਉਹਨੂੰ ਮਿਲ ਰਹੀ ਹੈ ਨਾ ਜੋਬ ਤੋਂ ਜਾਂ ਪ੍ਰਾਈਵੇਟ ਜੋਬ ਤੋਂ ਗੌਰਮੈਂਟ ਜੋਬ ਤੋਂ ਵੀ ਲਗਾ ਲਉ।
ਨਹੀਂ ਨਹੀਂ ਦੇਖੋ ਗੌਰਮੈਂਟ ਜੋਬ ਦੇ ਤਾਂ ਫਾਇਦੇ ਨੇ ਆਪਣਾ ਦੇਖੋ ਤੁਹਾਨੂੰ ਅਗਰ ਤੁਹਾਡੀ ਗੌਰਮੈਂਟ ਜੋਬ ਲੱਭ ਗਈ। ਅਤੇ ਤੁਹਾਨੂੰ ਐ ਆਪਣਾ ਇੱਕ ਸੈਲਰੀ ਜਿੰਨੀ ਹੈ ਨਾ ਉਹ ਹਰ ਮੰਥ ਆਣੀ ਆਣੀ ਹੈ ਦੇਖੋ ਲੱਗਦੇ ਨਾਲ ਹੀ ਪੱਚੀ ਤੀਹ ਹਜ਼ਾਰ ਤੋਂ ਚਾਲੀ ਹਜ਼ਾਰ ਤੋਂ ਤਾਂ ਸਟਾਰਟਿੰਗ ਹੁੰਦੀ ਗੌਰਮੈਂਟ ਜੋਬਸ ਦੀ ਤਾਂ ਹੀ ਬੰਦਾ ਇਨਾ ਪਿੱਛੇ ਜਾ ਰਿਹਾ ਗੌਰਮੈਂਟ ਜੋਬ ਦੇ ਕੋਈ ਨਾ ਕੋਈ ਤਾਂ ਬੈਨੀਫਿਟ ਹੈਗੇ ਨੇ ਨਾ ਦੇਖੋ ਇਹ ਵੀ ਹੈ ਇੱਕ ਬਿਲਕੁਲ ਹੁਣ ਮੇਰੀ ਗੱਲ ਸੁਣੋ।
ਬੌਟ ਕ ਘੱਟ ਲੋਕਾਂ ਤੇ ਲੱਗਦੀ ਐ ਗੌਰਮੈਂਟ ਜੋਬ ਨਾ।
ਓਈ ਤੇ ਮਤਲਬ ਪ੍ਰੀਪਰੇਸ਼ਨ ਬੌਤ ਕਰਨੀ ਪੈਂਦੀ ਐ ਨਾ ਬੌਤ ਸਟੱਡੀ ਕਰਨੀ ਪੈਂਦੀ ਐ ਔਰ ਇਸ ਤੇ ਔਰ ਮੰਨ ਲਓ ਤੁਸੀਂ ਕੋਈ ਪ੍ਰਾਈਵੇਟ ਜੋਬ ਵਿੱਚ ਕੋਈ ਵਧੀਆ ਮੰਨ ਲੋ ਵਧੀਆ ਪੈਕੇਜ ਲੈਣਾ ਐ ਤੇ ਤਾਨੂੰ ਓਦੇ ਵਾਸਤੇ ਵੀ ਤੁਆਡੀ ਕੁਆਲੀਫਿਕੇਸ਼ਨ ਤੁਆਨੂੰ ਕੋਈ ਸਕਿੱਲ ਹੋਣੀ ਚਾਈਦੀ ਨਾ ਤਾਂ ਈ ਤੁਆਡਾ ਵਧੀਆ ਵਧੀਆ ਪੈਕੇਜ ਲੱਗੇਗਾ। ਹੁਣ ਤੁਸੀਂ ਕਹਿ ਰੇ ਓ ਦਾਅ ਦਾਅ ਪੰਨ ਪੰਦਰਾਂ ਪੰਦਰਾਂ ਹਜ਼ਾਰ ਦੀ ਬੰਦੇ ਨੌਕਰੀ ਕਰਦੇ ਨੇ ਓਨਾਂ ਕੋਲ ਕੋਈ ਸਕਿੱਲ ਹੀ ਨੀ ਐ। ਯਾਂ ਓਨਾਂ ਕੋ ਕੋਈ ਮਤਲਬ ਡਿਗਰੀ ਲੈ ਕੇ ਬੈਠੇ ਰੈਂਦੇ ਖਾਲੀ ਅਗਰ ਕੋਈ ਸਕਿੱਲ ਹੋਂਦੀ ਤੇ ਮੰਨ ਲੋ ਓਨਾਂ ਦਾ ਵੀ ਵਧੀਆ ਬੈ ਲੱਗਦਾ ਨਾ ਤੇ ਓ ਵੀ ਮਤਲਬ ਆਪਣਾ ਵਧੀਆ ਇਨਕਮ ਅਰਨ ਕਰਦੇ ਓਨਾ ਦਾ ਵੀ ਸਟੈਂਡਰਡ ਬਣਦਾ ਘਰ ਦੇ ਖੁਸ਼ ਹੋਂਦੇ। ਏਈਓ ਹੁੰਦਾ ਕਿ ਦੇਖੋ ਅਗਰ ਕਿਸੇ ਦੀ ਵਧੀਆ ਪੈਕੇਜ ਜੋਬ ਲੱਗ ਜਾਂਦੀ ਨੇ ਸਭ ਸੇ ਜਾਦਾ ਖੁਸ਼ ਓਨਾਂ ਦੇ ਘਰਦਿਆਂ ਨੂੰ ਹੋਂਦੀ ਏ। ਕਿ ਬੇਲੈ ਸਾਡਾ ਮੁੰਡਾ ਸਕਸੈਸ ਹੋ ਗਿਐ। ਅਗਰ ਕਿਸੇ ਦੀ ਗੌਰਮੈਂਟ ਜੋਬ ਲੱਗ ਜਾਂਦੀ ਐ ਤੇ ਘਰ ਤੇ ਕੈਂਦੇ ਨੇ ਲੈ ਬਈ ਮੇਰਾ ਮੁੰਡੇ ਦੀ ਤੇ ਆਪਣਾ ਮੇਰੀ ਕੁੜੀ ਤੇ ਆਪਣਾ ਗੋਰਮੈਂਟ ਜੋਬ ਲੱਗੀ ਏ ਬਿਲਕੁਲ ਚੜਾਈ ਹੋ ਗੀ ਆਪਣਾ ਸਾਡੇ ਚ ਪੰਜਾਬੀਆਂ ਚ ਐ ਹੁੰਦਾ ਐ। ਤੇ ਗੌਰਮੈਂਟ ਜੋਬ ਦੇ ਐ ਵੀ ਫਾਇਦੇ ਨੇ ਕਿ ਬਈ ਮੰਨ ਲਓ। ਮੰਨ ਲਓ ਕਿਸੇ ਦੀ ਗੌਰਮੈਂਟ ਹੋਸਪਿਟਲ ਜੋਬ ਲੱਗ ਗਈ ਐ ਤੇ ਓਦਾ ਐ ਕਿ ਵੀ ਓਦਾ ਜੇੜਾ ਹੋਸਪਿਟਲ ਦਾ ਮੰਨ ਲਓ ਕੋਈ ਵੀ ਖਰ ਚਾ ਵਗੈਰਾ ਜਾਂ ਓਦੇ ਮਲਬਈ ਉਨ ਕਿਸੇ ਵੀ ਮਤਲਬ, ਦੇਖੋ ਬਾਈ ਚਾਂਸ ਕੋਈ ਨਾ ਕੋਈ ਮਤਲਬ ਘੱਰ ਤੇ, ਮਤਲਬ ਆਪਦਾ ਤੇ ਆ ਈ ਜਾਂਦੀ ਏ, ਕੁਛ ਨਾ ਕੁਛ ਹੋ ਜਾਂਦਾ ਨੁਕਸਾਨ। ਸੱਟ ਫੇਟ ਲੱਗ ਜਾਂਦੀ ਏ। ਓ ਜੇੜਾ ਖਰਚਾ ਹੁੰਦਾ ਨਾ, ਮੰਨ ਲੋ ਹੋਸਪਿਟਲ ਦਾ ਓ ਸਾਰਾ ਫਰੀ ਹੁੰਦੈ, ਗੌਰਮੈਂਟ ਜੋਬ ਤੇ ਜੇੜਾ ਹੋਸਪਿਟਲ ਦਾ। ਓ ਹੁੰਦਾ ਨਾ ਗੌਰਮੈਂਟ ਦਾ, ਓ ਫੇਰ ਓਦੇ ਗੌਰਮੈਂਟ ਨਾਮ ਲੱਗ ਜਾਂਦੈ ਓਦੇ ਨਾਲ ਬਈ ਹਾਂ ਗੌਰਮੈਂਟ ਦਾ ਬੰਦਾ ਹੈਗੈ। ਅਪਨਾ ਉਨੂੰ ਏਕ ਮੰਨ ਲੋ ਆਪਣੀ ਕਾਰ ਦੇ ਉੱਪਰ ਨਾ ਅਪਨਾ ਸਾਯਰਨ ਵਗੈਰਾ ਵੀ ਲਾ ਲੈਂਦੈ ਗੌਰਮੈਂਟ ਦਾ, ਤੁਸੀ ਹੁਨ ਹਰਯਾਨਾ ਦੀ ਗੱਲ ਮੰਨ ਲੋ, ਕਿਸੇ ਦੀ ਗੌਰਮੈਂਟ ਜੋਬ ਲੱਗ ਜਾਂਦੀ ਏ। ਓ ਅਪਨੇ ਆਪ ਨੂੰ ਸੋਚਦੈ, ਮੈਂ ਤੇ ਚਲੋ ਅਪਨਾ ਦੇਸ਼ ਦਾ, ਮਲਬ ਗੌਰਮੈਂਟ ਹੈਗਾਂ, ਗੌਰਮੈਂਟ ਦੇ ਅੰਡਰ ਹੈਗਾਂ ਮੈਂ ਬੋਤ ਬੈਨੀਫਿਟਸ ਹੁੰਦੇ ਨੇ, ਮੰਨ ਲੋ, ਕੋਈ ਮੰਨ ਲੋ ਰਿਟੈਰ ਹੋਗੇ ਗੌਰਮੈਂਟ ਜੋਬ ਤੋ ਓਦੇ ਐ ਓਨੂੰ ਅਪਣਾ, ਆਪਣੇ ਮੀਨੇ ਦੀ ਇਨੀ ਆਪਣੀ ਜੇੜੀ ਸੈਲਰੀ ਹੈਗੀ ਏ ਨਾ, ਓਦੀ ਪੈਨਸ਼ਨ ਦੇ ਵਿੱਚ ਆਏਗੀ ਓਨੂੰ ਐ ਵੀ ਫੈਦੇ
ਨੀ ਐ ਚੀਜ਼ ਤੇ ਪੈਲੇ ਸੀ ਅ ਜੋ ਵੀ ਪੈਨਸ਼ਨ ਸੀ ਨਾ ਅੱਜ ਨੀ ਹੈਗੀ, ਅੱਜ ਦੇ ਸਾਰੀ ਗੌਰਮੈਂਟ ਨਾਲ ਮਤਲ ਕੱਟ ਕਰਤੀ ਐ।
ਨਈ, ਨਈ ਮੈਂ ਸੁਨਿਆ ਮਤਲਬ ਹੈਗੀ ਏ ਗੌਰਮੈਂਟ ਮੇਰੇ, ਮੇਰੇ ਵੀ ਕਈ ਹੈਗੇ ਦੋਸਤ ਵਗੈਰਾ। ਓਨਾਂ ਦੇ ਵੀ ਅਪਨੇ ਪੇਰੈਂਟਸ ਵਗੈਰਾ ਦੀ ਕਈਆਂ ਦੀ ਗੌਰਮੈਂਟ ਜੋਬ ਐ, ਉਨਾਂ ਨੂੰ ਮਤਲਬ ਪੈਨਸ਼ਨ ਵਗੈਰਾ ਆਂਦੀ ਐ।
ਅੱਛਾ।
ਔਰ ਮਤਲਬ ਦੇਖਿਆ ਜਾਏ ਤੇ ਵੈਸੇ ਮੇਰੇ ਖਿਆਲ ਤੇ ਅਪਨਾ ਐ ਪ੍ਰਾਈਵੇਟ ਜੋਬ ਕਰਕੇ ਈ ਫੈਦਾ ਦੇਖੋ ਗੌਰਮੈਂਟ ਜੋਬ ਚ ਅਪਨਾ ਦੇਖਕੇ ਤੁਸੀਂ ਕੇਆ ਹੋਨੈ ਜ਼ੀਰੋ ਪੁਆਇੰਟ ਵਨ ਪਰਸੈਂ ਬੰਦੇ ਦੀ ਜੋਬ ਲੱਗਦੀ ਏ, ਕਿਉਂਕਿ ਬੋਤ ਸਾਰਾ ਯੂਥ ਅਪਨਾ ਨਾ ਅਪਨੇ ਫੋਰਮ ਵਗੈਰਾ ਭਰਦੈ, ਪੇਪਰਸ ਵਗੈਰਾ ਦਿੰਦੈ, ਕਾਫੀ ਗਿਨੇ ਚੁਨੇ ਬੰਦੇ ਲੱਗਦੇ ਜਿਨ ਦੇਖੋ ਗੌਰਮੈਂਟ ਜੋਬ ਐ ਹੁੰਦੀ ਕਿਉਂਕਿ ਪ੍ਰਿਪਰੇਸ਼ਨ ਉਸ ਹਿਸਾਬ ਨਾਲ ਅਗਰ ਆਪਾਂ ਕਰਾਂਗੇ ਨਾ ਫਿਰ ਸਾਡੀ ਲੱਗਨੀ ਜਾਏਜ ਏ ਮਤਲਬ ਫੇਰ ਤਾ ਲੱਗ ਜੁਗੀ, ਮੰਨ ਲੋ ਹੁਨ ਇਸ ਤੋ ਵਦੀਆ ਆਪਨਾ ਕੋਈ ਇੱਕ ਅੱਧੀ ਸ ਕਿਲ ਵਗੈਰਾ ਸੇਖ ਲੀਏ। ਕਿਓਂਕਿ ਕਿ ਅੱਜ-ਕੱਲ ਏ ਆਈ ਦਾ ਜਮਾਨੈ, ਏ ਆਈ ਦੀ ਸਕਿੱਲ ਵਗੈਰਾ ਸਿਖ ਲੀ, ਸਾਡੇ ਪ੍ਰਾਈਵੇਟ ਸੈਕਟਰ ਚ ਨਾ ਅੱਜ-ਕੱਲ ਏ ਆਈ ਦੀ ਬੋਤ ਨੀਡ ਵਗੈਰੈ ਮਤਲਬ ਬੋਤ ਏ ਆਈ ਸਿਖ ਦੇਖੇ ਹੋਏ ਜੇ ਬੰਦੇ ਹੈਗੇ, ਓਨਾਂ ਦੀ ਕਾਫ਼ੀ ਨੀਡ ਚੱਲ ਰਿ ਐ। ਕਿਯੁਕਿ ਜਿਨਾਂ ਨੂੰ ਏ ਆਈ ਆਂਦੀ ਹੋਏਗੀ ਨਾ, ਕਾਫੀ ਹਾਈਲੀ ਪੈਕੇਜ ਅਰਨ ਕਰ ਲੈਂਦੇ ਅਪਨਾ ਪ੍ਰਾਈਵੇਟ ਜੋਬ ਦੇ ਬੰਦੇ।
ਹਮ-ਮ। ਨਾਲੇ ਹੁਨ ਐਵੀ ਏਨਾ ਕਿ ਅਗਰ ਏ ਆਈ ਆ ਗਯਾ, ਤਾ ਬੋਤ ਸਾਰੇ ਪਰਸਨ ਦੇ ਪ੍ਰਾਈਵੇਟ ਜੋਬ ਵੀ ਹ ਤੋ ਚਲੇ ਗਿਐਂ।
ਨਈ, ਦੇਖੋ ਹੁਣ ਏ ਆਈ ਵੀ ਤਾ ਅਪਨਾ ਏ ਹਾਂਜੀ-ਹਾਂਜੀ ਏ ਆਈ ਵੀ ਤਾ ਇਨਸਾਨਾਂ ਨੇ ਈ ਬਨਾਯਾ, ਅਗਰ ਏ ਆਈ ਨੂੰ ਇਨਸਾਨ ਬਨਾ ਸਕਦਾ, ਤੇ ਫੇਰ ਏ ਆਈ ਨੂੰ ਇਨਸਾਨ ਚਲਾ ਵੀ ਤੇ ਸਕਦਾ ਏ ਨਾ। ਫੇਰ ਜਿਨੇ ਏ ਆਈ ਸਿੱਖੀ ਹੋਏਗੀ, ਓ ਤੇ ਦੇਖਯਾ ਹੋਣਾ ਚਾਹੀਦਾ ਤੁਸੀ ਅਪਨਾ ਓਨੂੰ ਤੇ ਜੋਬ ਪ ਪੱਕਾ ਮਿਲੇਗੀ ਕਯੁਕਿ ਏ ਆਈ ਨੂੰ ਅਪਨਾ, ਏ ਆਈ'ਚ ਚੇਂਜਿਸ ਵਗੈਰਾ ਵੀ ਤੇ ਕਰੇਗਾ ਨਾ ਬਿਲਕੁਲ, ਏ ਆਈ ਦੀ ਬੇਸਿ ਤੋ ਲੈਕੇ ਅਪਨਾ ਹਾਈ ਲੈਵਲ ਤੱਕ, ਜੇੜੀ ਵੀ ਮੰਨ ਲੋ ਚੀਜ਼ਾਂ ਓਨੂੰ ਚੇਂਜ ਕੌਣ ਕਰੇਗਾ, ਜਿਨੂੰ ਏ ਆਈ ਲੈਂਗਵੇਜ ਆਂਦੀ ਹੋਏਗੀ। ਜਿਨੂੰ ਐਚ ਟੀ ਐਮ ਐਲ ਆਂਦੀ ਹੋਏਗੀ, ਜਿਨੂੰ ਕੰਪੂਟਰ ਲੈਂਗਵੇਜ ਸੀ ਪਲੱਸ-ਪਲੱਸ, ਬੋਤ ਲੈਂਗਵੇਜ ਨੇ ਪਾਈਥਨ ਵਗੈਰਾ ਹੈਕਿੰਗ ਅੱਜ-ਕੱਲ ਤੁਸੀ ਕੋਡਿੰਗ ਸਿੱਖ ਲੋ, ਪਾਈਥਨ ਹੈਕਿੰਗ ਸਿੱਖ ਲੋ, ਤਾਨੂੰ ਅਪਨਾ ਸਾਈਬਰ ਕ੍ਰਾਈਮ 'ਚ ਬੋਤ ਜਲਦੀ ਜੋ-ਜੋਬਸ ਵਗੈਰਾ ਮਿਲ ਜਾਂਦੀਆਂ ਨੇ, ਕਿਉਕਿ ਸਾਡੇ ਜੇੜੇ ਦੇਸ਼ ਦੀ ਸਾਈਬਰ ਕ੍ਰਾਈਮ ਦੀ ਜੇੜੀ ਹੈਗੀ ਨਾ ਫੋਰਸ ਅੱਜ-ਕੱਲ ਬੋਤ ਮਤਲਬ ਹਾਈਲੀ ਪੀਕ ਤੇ ਜਾ ਰਿਆਂ ਓਨਾਂ ਦੀ ਜੋਬਸ ਜੇੜੀ ਹੈਗੀਆਂ।
ਹਮ- ਹਮ ਐ ਤੇ ਹੈ।
ਫੇਰ ਤੁਸੀ, ਤੁਸੀ ਦੱਸੋ ਤੋਆਡਾ ਰੈਫਰੈਂਸ ਮਤਲਬ ਕੇੜੀ ਵਦੀਆ ਜੋਬ ਪ੍ਰਾਈਵੇਟ ਜੋਬ ਕਰਕੇ ਫਾਯਦਾ ਏ ਯਾਂ ਅਪਨਾ ਗੌਰਮੈਂਟ ਜੋਬ 'ਚ ਕਾਰਕੇ ਫੈਦਾ ਐ।
ਨਈ ਫੈਦਾ ਤੇ ਅਗਰ ਅਸੀਂ ਸਪੋਸ ਮਾਰਕੀਟ ਵਿੱਚ ਅਸੀਂ ਫੋਮ ਵਗੈਰਾ ਫਿਲ ਕਰ ਰੇ ਪਹਿਲੀ ਗੱਲ ਤੇ ਕਿ ਗੌਰਮੈਂਟ ਜੋਬ 'ਚ ਮੈਨੂੰ ਮਤਲਬ ਬੋਤ ਸਾਰੇ ਅ ਕੋਮਪਟੀਸ਼ਨ ਲੱਗੇ ਐ ਨਾ ਮੈਂ ਵੀ ਦੋ ਸਾਲ ਕੀਤੀ ਐ। ਗੌਰਮੇਂਟ ਜੋਬ ਮੱਤਲਬ ਵਧੀਆ ਐ। ਨਿਊ ਐਕਸਪ੍ਰਿੰਸ ਮਿਲਦਾ ਏ ਬਟ ਕੋਮਪਟੀਸ਼ਨ ਬੋਤ ਐ। ਬਟ ਅਗਰ ਪ੍ਰਾਈਵੇਟ ਜੋਬ ਦਾ ਕਰਾਂ ਤੇ ਪ੍ਰਾਈਵੇਟ ਜੋਬ ਵੀ ਮੈਂ ਕੀਤੀ ਐ ਇੱਕ ਦੋ ਸਾਲ। ਬਟ ਔਦੇ ਵਿਚ ਐ ਵੇ ਕਿ ਅ ਮਤਲਬ ਅ ਮਤਲਬ ਜੋ ਸੈਲਰੀ ਸਾਨੂੰ ਮਿਲ ਰੀ ਐ ਉਦੇ ਨਾਲ ਐ ਤੇ ਨੀ ਹੈਗਾ ਕਿ ਮਤਲਬ ਡਰੀਮਸ ਨੀ ਪੂਰੇ ਹੋ ਸਕਦੇ ਹਰ ਕਿਸੇ ਡਰੀਮਸ ਹੁੰਦੇ ਆ ਨਾ ਮਤਲਬ ਉਹੀ ਸਰਵਾਈਵ ਚੱਲ ਸਕਦਾ ਏ ਅੱਠ-ਨੋ ਹਜ਼ਾਰ ਤੋ। ਬਈ ਆਈ ਚਲਾਈ ਚੱਲ ਸਕਦੀ ਏ।
ਹਾਂਜੀ-ਹਾਂਜੀ, ਐ ਤਾਂ ਫਿਰ ਆਪਣਾ ਸਕਿੱਲ ਅਗਰ ਕੋਈ ਵਧੀਆ ਸਕਿੱਲ ਹੁੰਦੀ ਹੈ, ਮੰਨ ਲਓ ਅਗਰ ਆਪਾਂ ਬੀ-ਕੋੌਮ ਤੋਂ ਆਪਣੀ ਕੁਆਲੀਫਿਕੇਸ਼ਨ ਕੀਤੀ ਏ ਫਿਰ ਤਾਂ ਸਾਨੂੰ ਆਪਣਾ ਅਕਾਊਂਟਸ ਵਗੈਰਾ ਮਤਲਬ ਅਗਰ ਸਾਡਾ ਸਕਿੱਲ ਉਹ 'ਚ ਪੱਕੀ ਹੋਏਗੀ ਕੰਪਿਊਟਰ ਦੇਖੋ ਅੱਜ ਕੱਲ੍ਹ ਸਾਰਾ ਔਨਲਾਈਨ ਹੋ ਰਿਆ। ਅਕਾਊਂਟਸ ਵਗੈਰਾ ਵੀ ਹਰ ਚੀਜ਼ ਔਨਲਾਈਨ ਚੱਲ ਰੀ ਤੁਸੀਂ ਦੇਖੀਆਂ ਹੋਨਾ ਆਪਣਾ ਟੈਕਨੋਲੋਜੀ ਇੰਨੀ ਅੱਗੇ ਵੱਧ ਗਈ ਏ ਪਹਿਲੇ ਆਪਣਾ ਕੈਲਕੂਲੇਸ਼ਨ ਵਾਸਤੇ ਬੰਦਿਆਂ ਨੂੰ ਮਤਲਬ ਕਰਨੇ ਪੈਂਦੇ ਸੀ ਕੈ ਕਾਪੀ ਵਗੈਰਾ ਤੇ ਅੱਜ ਕੱਲ੍ਹ ਕੈਲਕੂਲੇਟਰ ਆ ਗਏ ਨੇ। ਕਿੰਨੀ ਟਾਇਟ ਟੈਕਨੋਲੋਜੀ ਆਗੀ ਮੰਨ ਲਓ ਅੱਜ ਕੱਲ ਤੱਕ ਦੇਖੋ ਹਰ ਚੀਜ਼ ਨਾ ਕੰਪਿਊਟਰ ਵਗੈਰਾ ਤੇ ਟੈਕਨੋਲੋਜੀ ਤੇ ਡਿਪੈਂਡ ਹੋ ਗਈ ਏ। ਜਿਦੇ ਅਸਤੇ ਸਾਨੂੰ ਆਪਣਾ ਕਪ ਕੰਪਿਊਟਰ ਵਗੈਰਾ ਚਲਾਣਾ ਆਣਾ ਚਾਈਦਾ ਕੰਪਿਊਟਰ, ਕੰਪਿਊਟਰ ਬੇਸਿਕ ਤੋਂ ਲੈ ਕੇ ਕੰਪਿਊਟਰ ਐਂਡਿੰਗ ਤੱਕ ਸਾਨੂੰ ਅੱਜ ਕੱਲ੍ਹ ਅਗਰ ਕੰਪਿਊਟਰ ਚਲਾਣਾ ਆ ਗਿਆ ਨਾ ਆਪਾਂ ਔ ਕੰਪਿਊਟਰ ਤੋਂ ਬਿਨਾਂ ਘਰ ਬੈਠੇ ਵੀ ਆਪਣਾ ਪ੍ਰਾਈਵੇਟ ਜੋਬ ਔਨਲੈਨ ਵੀ ਕਰ ਸਕਦੇ ਆਂ। ਅੱਜ ਕੱਲ੍ਹ ਤੇ ਔਨਲਾਈਨ ਵੀ ਕਾਫ਼ੀ ਜੋਬਸ ਆ ਰਹੀਆਂ ਤੁਸੀਂ ਸੁਣਿਆ ਹੋਣਾ? ਡਿਜੀਟਲ ਮਾਰਕੀਟਿੰਗ ਵਗੈਰਾ ਵੀ ਕਰਦੇ ਆ ਬੰਦੇ ਕੁਛ ਵੀ ਕਰ ਲੈਂਦੇ ਡਰੋਪ ਸ਼ਿਪਿੰਗ ਅੱਜ ਕੱਲ੍ਹ ਮਤਲਬ ਬਹੁਤ ਚੱਲ ਰਿਹਾ ਔਨਲਾਈਨ ਦਾ ਜ਼ਮਾਨਾ ਵੀ ਕਾਫ਼ੀ ਆ ਰਿਹਾ।
ਹਾਂ ਬਹੁਤ ਸਾਰੀ ਐਪਸ ਵੀ ਨੇ ਜਿਤੇ ਵਰਕਿੰਗ ਹੋ ਰਹੀ ਹੈ।
ਹਾਂਜੀ-ਹਾਂਜੀ ਬਿਲਕੁਲ ਅੱਜ ਕੱਲ ਤੇ ਦੇਖੋ ਕੰਪਿਊਟਰ ਜਿਨੂੰ ਚਲਾਣਾ ਆੁੰਦਾ ਨਾ ਆਪਣਾ ਯਾ ਤੇ ਜਿਨੂੰ ਮਤਲਬ ਕੰਪਿਊਟਰ ਚਲਾਉਣਾ ਮਤਲਬ ਦੇਖੋ ਫੋਨ ਤੇ ਆਪਾਂ ਚਲੋ ਹਰ ਕੋਈ ਬੰਦਾ ਚਲਾ ਲੈਂਦਾ। ਜੇੜਾ ਕੰਪਿਊਟਰ ਏ ਨਾ ਉਦੇ 'ਚ ਉਹ ਲਾ ਸੋਫਟਵੇਅਰ ਮਤਲਬ ਅਲੱਗ ਹੀ ਹੈਗਾ ਮਤਲਬ ਫ਼ੋਨ ਤੇ ਬੇਸਿਕ ਹੋ ਗਿਆ ਉਹ ਥੋੜ੍ਹਾ ਸਟੈਂਡਰਡ 'ਚ ਆ ਗਯਾ। ਕੰਪਿਊਟਰ ਵਗੈਰਾ ਜਿਨੇ ਉਹ ਚਲਾਉਣਾ ਸਿੱਖ ਲਯਾ
ਫੋਨ ਚਲਾਣਾ
ਬਿਲਕੁਲ ਬਿਲਕੁਲ ਕੰਪਿਊਟਰ ਜਿਨੇ ਸਿੱਖ ਲੈਣਾ ਉਹ ਤੇ ਆਪਣਾ ਦੇਖੋ ਵਧੀਆ ਅਰਨ ਕਰ ਸਕਦਾ ਕਿਉਂਕਿ ਜੇੜੀ ਮੰਨ ਲਓ ਵੈੱਬ ਡਿਜ਼ਾਇਨਿੰਗ ਹੈ ਉਹ ਵੀ ਆਪਣਾ ਕੰਪਿਊਟਰ 'ਤੇ ਹੁੰਦੀ ਹੈ। ਐਪ ਡਿਜ਼ਾਇਨਿੰਗ ਐ ਵੀ ਕੰਪਿਊਟਰ 'ਤੇ ਹੁੰਦੀ ਹੈ ਹਰ ਚੀਜ਼ ਨਾ ਕੰਪਿਊਟਰ ਮੰਨ ਲਓ ਤੁਸੀਂ ਕੋਈ ਗਏ ਔ ਨਾ ਮਾਣ ਲੋ ਤੁਸੀ ਤੁਸੀਂ ਕਿਸੀ ਅਹਦੇ ਕੋਲ ਮਤਲਬ ਫੋਟੋ ਕਢਵਾਣ ਆਸਤੇ ਆਪਣਾ ਪਾਸਪੋਰਟ ਸਾਈਜ਼ ਫੋਟੋ ਨਿਕਲਦੇ ਆਂ ਉਹ ਵੀ ਕੰਪਿਊਟਰ ਤੋਂ ਖਿਚਵਾ ਆਪਣੇ ਕਿਸੀ ਕੈਮਰੇ ਵਗੈਰਾ ਤੋਂ ਖਿਚਵਾ ਕੇ ਕੰਪਿਊਟਰ ਤੋਂ ਪ੍ਰਿੰਟ ਆਊਟ ਕਰਵਾ ਕੇ, ਓਹਦੇ ਤੋਂ ਨਿਕਲਦੀ ਦੇਖ ਹਰ ਚੀਜ਼ ਅੱਜ ਕੱਲ ਕੰਪਿਊਟਰ ਚਲੋ ਚੰਗਾ ਲੱਗਿਆ ਤੁਵਾਡੇ ਨਾਲ ਗੱਲ ਕਰਕੇ ਸ
ਹੁੰ ਸਤਿ ਸ਼੍ਰੀ ਅਕਾਲ।